ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ, ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ, ਹਾਂਜੀ, ਵਧੀਆ ਜੀ ਹਾਂਜੀ ਵਧੀਆ ਜੀ, ਤੁਸੀਂ ਦੱਸੋ ਹਾਂਜੀ- ਹਾਂਜੀ ਵਧੀਆ ਜੀ, ਤੁਸੀਂ ਦੱਸੋ ਜੀ
ਹਾਂਜੀ ਸਾਡਾ ਵੀ ਸਭ ਵਧੀਆ, ਜ ਤੁਸੀਂ ਕੀ ਕਰ ਰਹੇ ਹੋ ਜੀ ਇਸ ਟਾਈਮ
ਹਾਂਜੀ, ਬਸ ਬੈਠੇ ਹਾਂ ਜੀ
ਅੱਛਾ ਜੀ, ਮੈਂ ਨਾ ਤੁਹਾਡੇ ਨਾਲ ਇੱਕ ਟੋਪਿਕ ਤੇ ਗੱਲ ਕਰਨੀ ਸੀ ਇਨਵੈਸਟਮੈਂਟ ਵਗੈਰਾ ਦੇ ਉੱਤੇ, ਜਿਵੇਂ ਅਸੀਂ ਛੋਟੀ- ਛੋਟੀ ਸੇਵਿੰਗਸ ਕਰਕੇ ਆਪਾਂ ਕਿੱਤੇ ਕਿਥਤੇ
ਹਾਂਜੀ, ਹਾਂਜੀ, ਜਿਵੇਂ, ਤੁਸੀਂ ਵੇਖ ਦੇਖਲੋ, ਹਾਂਜੀ, ਗੋਲਡ ਹੋ ਗਿਆ, ਸਭ ਤੋਂ ਵੱਡੀ ਦਾ ਇਨਵੈਸਟ ਇਨਵੈਸਟਮੈਂਟ ਗੋਲਡ ਤੇ ਹੀ ਮੰਨੀ ਜਾਂਦੀ ਹੈ, ਅਗਰ ਅਸੀਂ ਗੋਲਡ ਤੇ ਅੱਜ ਦੇ ਜ਼ਮਾਨੇ ਤਾਂ ਗੋਲਡ ਦਾ ਰੇਟ ਵੀ ਵੱਧ ਗਿਆ ਆ ਜਿੰਨਾ ਇਨਵੈਸਟ ਕਰੀਏ ਗੋਲਡ ਤੇ ਐਨਾ ਸਾਨੂੰ ਫਾਇਦਾ ਹੁੰਦਾ ਆ।
ਚਲੋ ਦੇਖੋ ਜੇੜੀ ਗੋਲਡ-ਗੋਲਡ ਪ੍ਰੋਪ ਪ੍ਰਟੀ ਨਾ ਵੈਸੇ ਓ ਸਾਨੂੰ ਬਹੁਤ ਜ਼ਿਆਦਾ ਵੱਡੀ ਜ਼ਿਆਦਾ ਸੇਵਿੰਗਸ ਕਰਨੀ ਪੈਂਦੀ ਨੇ ਅਸੀਂ ਤਾਂ ਖਰੀਦ ਸਕਦੇ। ਅਸੀਂ ਛੋਟੀ-ਛੋਟੀ ਸੇਵਿੰਗਸ ਕਰਕੇ ਵੀ ਅਸੀਂ। ਕਈ ਜਗ੍ਹਾ ਤੇ ਪੈਸੇ ਲਗਾ ਸਕਦੇ ਆ ਜਿਵੇਂ
ਤੁਸੀਂ ਕਿਸ਼ਤਾਂ ਹੋਗਆਂ ਐਗਜਾਪਲ ਲੈਲੋ ਜਿਵੇਂ ਕਿ ਕਿਸੇ ਨਾਲ ਅਗਰ ਤੁਸੀਂ ਰੱਖਦੇ ਓ ਕਮੇਟੀ
ਹਾਂਜੀ। ਕਮੇਟੀ ਹੋ ਗੀ ਅ ਸਟੋਕ ਮਾਰਕੀਟਿੰਗ ਤੇ ਲਗਾ ਸਕਦੇ ਹਾਂ। ਐਫ ਡੀ ਕਰਾ ਸਕਦੇ ਆ ਆਪਣੀ ਹੈਲਥ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਵਿੱਚ ਕਰ ਸਕਦੇ ਹਾਂ ਇਨਵੈਸਟ ਮਿਊਚਲ ਫੰਡ ਹੋਗੇ ਮਿਊਚਲ ਫੰਡ ਕਰ ਨਾ ਅੱਜਕੱਲ ਤਾਂ ਐਹੀ ਹੋਏ। ਹਾਂਜੀ-ਹਾਂਜੀ ਸਈ ਕੈ ਰਹੇ ਓ ਬਿਲਕੁਲ ਤੁਸੀਂ
ਸਭ ਤੋਂ ਵਧੀਆ ਮਤਲਬ ਕਿ ਬੈਸਟ ਕੰਪਾਊਂਡਿੰਗ ਹੈਗੀ ਆ ਜਿੱਥੇ ਤੁਸੀਂ ਜਾਨੀ ਚ ਮਹੀਨੇ ਚ ਤੁਸੀਂ ਅਗਰ ਪੰਦਰਾਂ ਹਜ਼ਾਰ ਵੀ ਜੋੜੋ ਨਾ। ਪੰਦਰਾਂ ਹਜ਼ਾਰ ਵੀ ਰੱਖੋ ਓ ਫੇਰ ਦਸ ਸਾਲਾਂ ਬਾਅਦ ਤੁਆਨੂੰ ਇੱਕ ਲੱਖ ਰੁਪਇਆ ਮਿਲਦਾ ਆ ਇੰਨਾ ਇਨਵੇਸਟ ਏਨਾ ਬਣ ਜਾਂਦਾ ਆ ਜਿਵੇਂ ਵੇਖਲੋ। ਹਾਂਜੀ, ਜਿਵੇਂ ਬੈਂਕ ਚ ਤੁਸੀਂ ਪੈਸੇ ਸੇਵਿੰਗ ਕਰਦੇ ਹੋ ਬੋਤ ਤੇਓ ਮੀਨੇ ਚ ਵੱਧਦੇ ਰੈਂਦੇ ਆ ਟੈਨ ਪਰਸੈਂਟ ਬੈਂਕ ਤੋਂ ਮਿਲਦਾ ਆ ਬੋਤ।
ਹਾਂਜੀ, ਬਟ ਓਦੇ ਨਾਲੋਂ ਵੀ ਜ਼ਿਆਦਾ ਵਧੀਆ ਨਾ ਅੱਜਕੱਲ੍ਹ ਇੱਕ ਟਰੈਂਡ ਚੱਲਦਾ ਬਸ ਟ੍ਰੇਡਿੰਗ ਵਗੈਰਾ ਕਰਦੇ ਨੇ ਬੱਚੇ ਨਾ। ਕ੍ਰਿਪਟੋ ਕਰੰਸੀ ਵਿੱਚ ਵੀ। ਓ ਵੀ ਹੈਗੇ ਓਦੇ ਚ ਕੈਦੇ ਨੇ ਅੱਜਕਲ੍ਹ ਇੱਕ ਨਵਾਂ ਨਿਊ ਵਰਡ ਆਇਆ ਹੋਇਆ। ਕੀ ਤੁਸੀਂ ਸੁੱਤੇ ਹੋਏ ਵੀ ਆਪਣੇ ਪੈਸੇ ਡਬਲ ਕਰ ਸਕਦੇ ਓ। ਓਦੇ ਵਿੱਚ ਕੀ ਹੁੰਦਾ ਤੁਸੀਂ ਟ੍ਰੇਡ ਸਟੋਕ ਮਾਰਕੀਟਿੰਗ ਵਿੱਚ ਪੈਸਾ ਲਗਾ ਤਾ ਤੁਸੀਂ ਸੋ ਰਹੇ ਓ। ਤਾਂ ਵੀ ਅਪ ਜਾਂ ਡਾਊਨ ਜਿਵੇਂ ਵੀ ਹੋ ਰਹੇ ਓ ਜਾ ਰਹੇ ਨੇ। ਓਦੇ ਚ‌ ਸਾਨੂੰ ਜ਼ਿਆਦਾ ਸਿਰਦਰਦੀ ਲੈਣ ਦੀ ਲੋੜ ਨੀ ਪੈਂਦੀ। ਬੋਤ ਸਾਰੀ ਇਨਵੈਸਟਮੈਂਟਸ ਨੇ ਛੋਟੀ-ਛੋਟੀ ਹੁੰਦੀਆਂ ਨੇ ਜਿਵੇਂ ਸਾਡੀ ਮੈਂ ਕਮੇਟੀ- ਕਮੇਟੀ ਵਿੱਚ ਪਾ ਲੈਂਦੀਆਂ ਨੇ। ਕਈ ਤਰ੍ਹਾਂ ਦੀ ਕਮੇਟੀ ਹੁੰਦੀਆਂ ਨੇ ਗੋਲਡ ਦੀ ਵੀ ਕਮੇਟੀ ਟੀ ਹੁੰਦੀ ਏ ਓ ਗੋਲਡ ਦੀ ਕਮੇਟੀ ਵਿੱਚ ਪਾ ਲੈਂਦੇ ਨੇ ਚਲੋ ਪੈਸੇ ਦੇਈ ਜਾਵਾਂਗੇ। ਇੱਕ ਵਾਰੀ ਆ ਕੇ ਸਾਨੂੰ ਬੋਲ ਲੈ ਲਾਂਗੇ ਆਪਾਂ ਛੋਟੀ-ਛੋਟੀ ਇਨਵੈਸਟਮੈਂਟ ਸਾਨੂੰ ਕਰਨੀ ਬਹੁਤ ਜ਼ਰੂਰੀ ਨੇ ਕਿਉਂਕਿ ਅੱਜਕੱਲ ਦੇ ਟਾਈਮ ਚ ਸੇਵਿੰਗਸ ਕਰਨੀਆਂ ਬੋਤ ਮੁਸ਼ਕਿਲ ਹੋ ਚੁੱਕੀਆਂ ਨੇ।
ਹਾਂਜੀ, ਸਹੀ ਗੱਲ ਜੀ।
ਕਿਉਂਕਿ ਖਰਚੇ ਈ ਬੜੇ ਜਿਆਦਾ ਹੋ ਗਏ ਨੇ ਔਰ ਏਨੇ ਜ਼ਿਆਦਾ ਇਨਕਮ ਤੇ ਹੋ ਨੀ ਰਹੀ। ਵੀ ਕੰਮ ਕਾਰੋਬਾਰ ਹੀ ਨੇ ਐਗੇ ਹਾਂਜੀ-ਹਾਂਜੀ ਬਿਲ ਬਿਲਕੁਲ ਸਹੀ ਗੱਲ ਹੈ ਕਿ ਅੱਜ ਕਲ ਹਰ ਇੱਕ ਚੀਜ਼ ਮਹਿੰਗੀ ਤੋਂ ਮਹਿੰਗੀ ਹੋਈ ਜਾ ਰਹੀ ਹੈ।
ਹਾਂਜੀ।
ਜਿਵੇਂ ਵੇਖਲਓ ਬਾਈ ਬਹੁਤ ਫਾਈਨੈਂਸ ਵਾਲਿਆਂ ਨੂੰ ਬਹੁਤ ਫਾਇਦਾ ਹੁੰਦਾ ਆ ਕੋਈ ਫਾਈਨੈਂਸ ਦਾ ਕੰਮ ਕਰਦਾ ਹੈ ਜਿਵੇਂ ਮਾਨਲਓ ਕੋਈ ਫਾਈਨੈਂਸ ਦਾ ਕੰਮ ਕਰ ਰਿਹਾ ਸਾਨੂੰ ਬਹੁਤ ਜਰੂਰੀ ਚ ਚਾਹੀਦੇ ਪੰਜ ਸੌ ਰੁਪਏ ਅਸੀਂ ਉਹਨਾਂ ਕੋਲ ਪੰਜ ਸੌਏ ਲੈ ਰਹੇ ਹਾਂ, ਸਾਨੂੰ ਫਾਇਦਾ ਹੋ ਗਿਆ ਕਿ ਸਾਨੂੰ ਜਿਸ ਟਾਈਮ ਚਾਹੀਦੇ ਸਨ। ਸਾਨੂੰ ਤਾਂ ਮਿਲ ਕੇ ਪੰਜ ਸੌ ਰੁਪਏ। ਪਰ ਉਹਨਾਂ ਦੀ ਤਾਂ ਵਿਆਜ ਲੱਗ ਗਏ ਨਾ ਕਿ ਹਫ਼ਤੇ ਬਾਅਦ ਉਹਨਾਂ ਦਾ ਸੌ ਰੁਪਇਆ ਵਧਿਆ ਜਾਏਗਾ ਇਵੇਂ। ਇਨਵੈਸਟ ਉਹ ਕਰ ਰਹੇ ਨੇ ਬਹੁਤ ਵਧੀਆ ਫਿਰ ਅਸੀਂ ਹਫਤਾ ਲੇਟ ਹੋ ਗਏ ਤੇ ਅਸੀਂ ਛੇ ਸੌ ਰੁਪਏ ਦੇ ਰਹੇ ਹਾਂ।
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ, ਜੇ ਇਹ ਬਸ ਇਹ ਨਾ ਪੈਸੇ ਨੂੰ ਵੈਸੇ ਪੈਸਾ ਜੋੜ ਸਕਦੇ ਆ, ਆਪਣੇ ਫਿਊਚਰ ਵਾਸਤੇ। ਕਿਉਂਕਿ ਪੈਸਾ ਨਾਲ ਪੈਸਾ ਜੋੜਨਾ ਅੱਜ ਕੱਲ ਬਹੁਤ ਜਰੂਰੀ ਹੋ ਗਿਆ ਫਿਊਚਰ ਕਿਉਂਕਿ ਸੇਵਿੰਗਸ ਹੀ ਸੇਵਿੰਗ ਵੀ ਨੀ ਹੋਣਗੀਆਂ ਤੇ ਫੇਰ ਅਸੀਂ ਆਉਣ ਵਾਲੇ ਫਿਊਚਰ ਵਿੱਚ ਕੀ ਕਰਾਂਗੇ ਕਦੀ ਕਦੀ ਕੋਈ ਬਿਮਾਰੀ ਹੋ ਜਾਂਦੀ ਹੈ। ਕਿ ਫੰਕਸ਼ਨ ਆ ਗਿਆ ਘਰ ਦਾ, ਜਾਂ ਕਿਸੇ ਵੀ ਸਾਨੂੰ ਵੀ ਆਪਣੀ ਕਿਸੇ ਐਜੂਕੇਸ਼ਨ ਵਿੱਚ ਪੈਸਾ ਲਗਾਉਣਾ। ਲੇਕਿਨ ਤੁਸੀਂ ਦੇਖ ਰਹੇ ਹੋ, ਐਜੂਕੇਸ਼ਨ ਹੀ ਬਹੁਤ ਮਹਿੰਗੀ ਹੋ ਗਈ ਹੈ, ਅੱਜ ਕੱਲ ਦੇ ਟਾਈਮ ਵਿੱਚ।
ਉਹ ਤਾਂ ਹੈ ਜੀ, ਐਜੂਕੇਸ਼ਨ ਤਾਂ ਬਹੁਤ ਹੀ ਜ਼ਿਆਦਾ ਮਹਿੰਗੀ ਹੋ ਗਈ। ਹਾਂਜੀ।
ਹਾਂਜੀ, ਅੱਜ ਕੱਲ ਤਾਂ ਪੜ੍ਹਾਉਣਾ ਹੀ ਬਹੁਤ ਔਖਾ ਹੋ ਗਿਆ, ਮਾਂ ਬਾਪ ਨੂੰ।
ਹਾਂਜੀ ਸਹੀ ਗੱਲ ਜੀ ਜਿਵੇਂ ਐਡਮਿਸ਼ਨ ਇਥੇ ਵੇਖ ਲੋ ਬਹੁਤ ਪੈਸੇ ਐਡਮਿਸ਼ਨ। ਦਸ ਹਜ਼ਾਰ ਰੁਪਇਆ ਲੈ ਲੈਂਦੇ ਆ, ਤੇ ਫੀਸਾਂ ਵੀ ਤੁਸੀਂ ਵੇਖ ਸਕਦੇ ਹੋ। ਤਿੰਨ ਤਿੰਨ ਹਜ਼ਾਰ ਰੁਪਏ ਲੈਂਦੇ ਆ।
ਹਾਂਜੀ, ਹਾਂਜੀ, ਬਿਲਕੁਲ ਸਹੀ ਗੱਲ ਹੈ, ਕਿ ਕਿਉਂਕਿ ਛੋਟੇ ਛੋਟੇ ਬੱਚਿਆਂ ਦੇ। ਵੀ ਮੇਰੀ ਸਿਸਟਰ ਦੀ ਬੇਟੀ ਆ ਉਹਨੇ ਐਡਮਿਸ਼ਨ ਲਿੱਤਾ ਹੈ, ਸਾਡੇ ਇਥੇ ਕੋ ਸਕੂਲ ਹੈ ਉਹ ਬਹੁਤ ਜਿਆਦਾ ਹਾਈ ਲੈਵਲ ਦਾ ਵੀ ਨਹੀਂ ਹੈ, ਤੇ ਬਹੁਤ ਜਿਆਦਾ ਮ ਮਤਲਬ ਨੋਮਲ ਜਿਹਾ ਮਡੀਓਕਰ ਸ ਸਕੂਲ ਹੈ ਉਹ ਨੇ ਉਨ੍ਹਾਂ ਕੋਲੋਂ ਟੂਵੰਟੀ ਏਟ ਥਾਉਜੈਂਟ ਐਡਮਿਸਨ ਲੀਤੇ ਰ ਤਿੰਨ ਹਜ਼ਾਰ ਪਰ ਮੰਥ ਦੀ ਫੀਸ ਹੈ। ਸਿਰਫ਼ ਉਹ ਪ੍ਰੀ ਨਰਸਰੀ ਦਾ ਬੱਚਾ ਹੈ।
ਹਾਂਜੀ ਸਹੀ ਗੱਲ
ਦੇਖੋ ਕਿੰਨਾ ਮੁਸ਼ਕਿਲ ਹੈ
ਹਾਂਜੀ, ਇਸ ਲਈ ਕਹਿੰਦੇ ਆ ਹਾਂਜੀ ਅੱਜ ਦੇ ਜਮਾਨੇ ਚ। ਇਨਵੇਸਟ ਕਰੋ ਜਿੰਨਾ ਹੋ ਸਕੇ ਇਨਵੈਸਟਮੈਂਟ ਕਰੋ ਇੱਕ ਕਿਸਮ ਦਾ ਇਨਵੈਸਟ ਤੁਸੀਂ ਸੇਵਿੰਗ ਗੁੱਲਕ ਵੀ ਕਹਿ ਸਕਦੇ ਹੋ ਜਿਵੇਂ ਕਿ ਅਸੀਂ ਉਹਦੇ ਚ ਪਾਂਦੇ ਰਹਿੰਦੇ ਆ ਪੈਸੇ ਉਹ ਵੀ ਇਨਵੇਸਟ ਹੋ ਰਹੇ ਨੇ ਸਾਡੇ, ਬਹੁਤ ਇਨਵੇਸਟ ਟੋਰੇ ਨੂੰ ਫੇਰ ਅਸੀਂ ਇੱਕੋ ਵਾਰ ਤੋੜਨੇ ਹਾਂ ਨਾ ਸਾਨੂੰ ਇੱਕੋਦਮ ਪੈਸੇ ਮਿਲਦੇ ਆ
ਹਾਂਜੀ ਹਾਂਜੀ ਅੱਜ ਕੱਲ੍ਹ ਤਾਂ ਕਈ ਤਰ੍ਹਾਂ ਦੇ ਗੁਲਕਸ ਆ ਗਈਆਂ ਨੇ ਉਹਦੇ ਵਿੱਚ ਕੀ ਹੁੰਦਾ ਨਾ ਮਨੀ ਲਿਖੇ ਹੁੰਦੇ ਤੁਸੀਂ ਅਗਰ ਸੌ ਰੁਪਿਆ ਪਾਇਆ ਤੁਸੀਂ ਇੱਕ ਸੌ ਨੂੰ ਕੱਟ ਕਰ ਦੋ। ਫਿਰ ਤੁਸੀਂ ਕੱਲ੍ਹ ਅਗਰ ਫਾਈਵ ਹੰਡਰਡ ਨੋਟ ਪਾਇਆ ਉਹਨੂੰ ਕਟ ਕਰ ਦੋ ਵੰਨ ਲੱਖ ਰੁਪੀਜ਼ ਦੀ ਉਹ ਆਉਂਦੀ, ਉਹ ਇੰਨੀ ਅੱਛੀ ਬਣਨੀ ਹੋਈ।
ਜੀ ਉਹ ਬਹੁਤ ਵਧੀਆ ਗੁੱਲ ਕ ਆ ਵੋਡ ਦੀ ਗੁੱਲ ਕ ਹਾਂਜੀ, ਬਈ ਸਾਲ ਤੱਕ ਵਨ ਲੱਖ ਵਨ ਲੈਕ ਬਾਈ ਬਣ ਜਾਂਦੇ ਆ ਪੂਰੇ।
ਸਾਲ ਤੋਂ ਵੀ ਪਹਿਲੇ ਹੀ ਬਣ ਜਾਂਦੇ ਨੇ ਵੈਸੇ ਨਾ ਉਹਦੇ ਅੰਦਰ ਪਤਾ ਨੀ ਕਿੰਨੇ ਡੇਜ ਵਾਸਤੇ ਹੁੰਦਾ। ਸੋ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਉਹਨੂੰ ਹਰਡੇ ਉਹਨੇ ਪੈਸੇ ਪਾ ਰਹੇ ਹੋ ਆ। ਕਿਵੇਂ ਪਾ ਰਹੇ ਹੋ, ਕਿਉਂਕਿ ਰੋਜ਼ ਪੰਜ ਸੌ ਰੁਪਏ ਪਾਣੇ ਵੀ ਬਹੁਤ ਮੁਸ਼ਕਿਲ ਨੇ ਗੁੱਲਕ ਦੇ ਵਿੱਚ। ਸਾਡੇ ਵਰਗੇ ਤਾਂ ਨਹੀਂ ਪਾ ਸਕਦਾ ਨਾ, ਕਿਉਂਕਿ ਜਿਹਨਾਂ ਕੋਲ ਡੇਲੀ ਦੀ ਇਨਕਮ ਹੋ। ਆਪਣੇ ਬਿਜਨਸ ਤੇ ਓ ਤੇ ਚਲੋ ਪਾ ਲੈਣਗੇ ਜਿਹੜਾ ਬੰਦਾ ਸੈਲਰੀ ਬੇਸ ਆਂਦਾ। ਪੂਰੇ ਮਹੀਨੇ ਬਾਅਦ ਆਣੀ ਆ ਉਹ ਥੋੜੇ ਬਹੁਤੇ ਹੀ ਪਾ ਸਕਦਾ ਹਨਾ ਪੈਸੇ ਚਲੋ ਅੱਛਾ ਸੋਰਸ ਬਣਾ ਰਹੇ ਨੇ ਕਿ ਚਲੋ ਬੰਦੇ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਸੇਵਿੰਗ ਹੋਜੇ। ਹਰ ਬੰਦਾ ਸੇਫ ਕਰੇ ਕੁਛ ਨਾ ਕੁਛ ਥੋੜਾ ਥੋੜਾ ਥੋੜਾ ਥੋੜਾ ਹੁੰਦਾ ਈ ਆ ਨਾ। ਫਿਊਚਰ ਚ ਬਹੁਤ ਨੀਡ ਆ ਅੱਜ ਕਲ ਦੇ ਟਾਈਮ ਚ। ਕਿਉਂਕਿ ਬਹੁਤ ਅੱਗੇ ਪੜ੍ਹਨਾ ਹੈ। ਫੈਮਲੀ ਵਾਸਤੇ ਚਾਹੀਦੇ ਨੇ ਕਿਸੇ ਮਿਸ ਹੈਪਨਿੰਗ ਵਾਸਤੇ ਜਾਂ ਕਿਸੇ, ਐਮਰਜੈਂਸੀ ਵਾਸਤੇ ਵੀ ਸਾਨੂੰ ਬਹੁਤ ਜ਼ਰੂਰਤ ਪੈਂਦੀ ਐ।
ਹਾਂਜੀ।
ਕਿਉਂਕਿ ਹੁਣ ਤੁਸੀਂ ਦੇਖੋ ਅੱਜ ਕੱਲ੍ਹ ਸਾਡੇ ਇਨਵਾਇਰਮੈਂਟ ਵੀ ਕਿੰਨਾ ਖ਼ਰਾਬ ਆ ਕੁਛ ਨੀ ਪਤਾ ਚਲਦਾ ਹੁਣ ਇਕਦੱਮ ਜਿਵੇਂ ਕਿੰਨਾ ਟਾਈਮ ਹੋ ਗਿਆ ਦੋ ਤਿੰਨ ਸਾਲ ਇਕਦੱਮ ਲੋਕਡਾਊਨ ਲੱਗ ਗਿਆ ਸੀ ਅਗਰ ਸਾਡੇ ਕੋਲ ਸੇਵਿੰਗ ਸੀ ਤਾਂ ਹੀ ਆਪਾਂ ਓਹਦੇ ਵਿੱਚ ਕੁਛ ਆਪਣਾ ਡੇਲੀ ਦੇ ਰੋਜ਼ ਮਰਦਾ ਦੇ ਖਰਚੇ ਕਰਦੇ ਰਹੇ ਨੇ।
ਜੀ ਉਹ ਤਾਂ ਹੈ ਲੋਕਡਾਊਨ ਸਹੀ ਗੱਲ ਐ ਜੀ। ਲੋਕਡਾਊਨ ਵਿੱਚ ਪੂਰਾ ਹੀ ਮਤਲਬ ਬੰਦ ਕਰਤਾ ਸੀ ਦੁਕਾਨਾਂ ਵਗੈਰਾ ਕੋਈ ਕਮਾਣ ਨੀ ਜਾ ਰਿਹਾ ਸੀ ਕੋਈ ਕੁਛ ਨੀ ਕਰਨ ਜਾ ਰਿਹਾ ਸੀ ਫੇਰ ਉਹੀ ਸੇਵਿੰਗ ਤੇ ਉਹੀ ਪੈਸੇ ਕੰਮ ਆਏ ਨਾ ਫੇਰ
ਹਾਂਜੀ ਹਾਂਜੀ ਉਸ ਟਾਈਮ ਅਸੀਂ ਕੁੱ ਜੋ ਵੀ ਸਾਡੀ ਸੇਵਿੰਗ ਇਕਦੱਮ ਓ ਸੇਵਿੰਗਸ ਯੂਜ ਹੋ ਗਈਆਂ ਹਨਾ ਅਗਰ ਸੇਵਿੰਗਸ ਨਹੀਂ ਕੀਤੀ ਉਹਨਾਂ ਦਾ ਸਾਡੇ ਵਾਸਤੇ ਉਹ ਟਾਈਮ ਨਿਕਾਲਣਾ ਬਹੁਤ ਔਖਾ ਹੋ ਹੋ ਜਾਣਾ ਸੀ। ਜਿੰਨਾਂ ਕੋਲ ਸੇਵਿੰਗ ਸੀ ਉਹਨਾਂ ਨੇ ਤਾਂ ਓ ਟਾਈਮ ਨੂੰ ਇੰਜੋਏ ਕੀਤਾ ਜਿੰਨਾ ਕੋਲ ਸੇਵਿੰਗਸ ਸੀ ਨੀ ਦੀ ਉਹ ਤਾਂ ਵਿਚਾਰੇ ਟੈਸ਼ਨਾਂ ਵਿੱਚ ਡੁੱਬੇ ਹੋਏ ਸੀ ਵੀ ਪਰ ਕਿਵੇਂ ਖਰਚੇ ਕਰਾਂਗੇ ਕਿਉਂਕਿ ਅੱਜ ਕੱਲ ਜਿਹੜੀ ਸਾਡੀ ਜ਼ਿਆਦਾ ਲੋਕ ਨੇ ਵਿਚਾਰੇ ਰੋਜ਼ ਦਾ ਕਮਾਂਦੇ ਨੇ ਤੇ ਰੋਜ਼ ਦਾ ਖਾਂਦੇ ਨੇ। ਇਹੋ ਜਿਹੇ ਵੀ ਲੋਕੀ ਰਹਿੰਦੇ ਆ ਸਾਡੇ ਇੱਥੇ ਕਿਉਂਕਿ ਵਿਚਾਰੇ ਫੈਕਟਰੀਆਂ ਵਿੱਚ ਕੰਮ ਕਰਦੇ। ਨੇ ਤੇ ਉਸ ਤੋਂ ਬਾਅਦ ਤਾਂ ਉਹਨਾਂ ਕੋਲ ਪੈਸੇ ਆਂਦੇ ਨੇ ਤਾਂ ਆਪਣੇ ਘਰ ਉਹ ਖਾਣਾ ਲੈ ਕੇ ਆਂਦੇ ਨੇ। ਹਨਾ ਕਈ ਮਜ਼ਦੂਰ ਮਜ਼ਦੂਰਾਂ ਦਾ ਕਿੰਨਾ ਬੁਰਾ ਹਾਲ, ਵਿਚਾਰੇ ਉਹ ਕੋਈ ਸੇਵਿੰਗਸ ਥੋੜੀ ਕਰਦੇ ਨੇ ਮਜ਼ਦੂਰ ਵਿਚਾਰੇ ਰੋਜ਼ ਦਾ ਕਮਾਂਦੇ ਨੇ ਤੇ ਰੋਜ਼ ਦਾ ਲੈ ਕੇ ਜਾਂਦੇ ਨੇ ਤਾਂ ਹੀ ਕਹਿੰਦੇ ਨੇ ਕਿ ਕਿਤੇ ਨਾ ਕਿਤੇ ਤਾਂ ਤੁਸੀਂ ਪੰਜ ਸੌ ਵੀ ਕਮਾ ਰਹੇ ਹੋ ਨਾ ਤੁਸੀਂ ਸੋ ਆਪਣੀ ਸੇਵਿੰਗ ਕਰੋ ਤਾਂ ਤੁਸੀਂ ਰੋਜ਼ ਪੰਜ ਸੌ ਤ ਪੰਜ ਸੌ ਕਮਾ ਰੇ ਓ ਚਲੋ ਸੌ ਹੀ ਰੋਜ਼ ਪਾਓਗੇ ਤਾਂ ਵੀ ਚਲੋ ਤਿੰਨ ਹਜ਼ਾਰ ਰੁਪਇਆ ਮਹੀਨਾ। ਕੁਛ ਨਾ ਕੁਛ ਤਾਂ ਤੁਸੀਂ ਸੇਵ ਕਰੋਗੇ ਈ ਨਾ।
ਕੁਛ ਨਾ ਕੁਛ ਤਾਂ ਸੇਵ ਹੋਏਗਾ ਨਾ ਹਾਂਜੀ।
ਕਿ ਅਗਰ ਅਸੀਂ ਸਾਰੇ ਪੈਸੇ ਖਾਜਾਗੇ ਸਹੀ ਗੱਲ ਐ ਬਿਲਕੁਲ ਜੀ। ਤੁਸੀਂ ਵੀ ਕੋਈ ਗੁੱਲਕ ਵਗੈਰਾ ਲਗਾਈ ਹੋਈ ਐ ਜਾਂ ਤੁਹਾਡੀ ਮਦਰ ਜਾਂ ਕਿਸੇ ਨੇ ਲਗਾਈ
ਜਿਵੇਂ ਬਈ ਬੱਚਿਆਂ ਨੂੰ ਸ਼ੌਕ ਹੁੰਦਾ ਆ ਕਿ ਸ਼ੌਕ ਦੀ ਗੱਲ ਹੁੰਦੀ ਆ ਕਈ ਵਾਰ ਤਾਂ ਸ਼ੌਕ ਅਸੀਂ ਲਗਾ ਲੈਣੇ ਆ ਗੁੱਲਕ ਕੋਈ ਮਤਲਬ ਵੱਡੀ ਜਿਹੀ ਗੁੱਲਕ ਲਗਾਣੇ ਆ ਸਾਲ ਤੱਕ ਸੇਵਿੰਗ ਹੁੰਦੀ ਰਹਿੰਦੀ ਆ ਬਸ ਫਿਰ ਨਾ ਨੋਟ ਵਿਕਦੇ ਥੋੜੀ ਖੁਸ਼ੀ ਵੀ ਹੁੰਦੀ ਆ ਵੀ ਹਾਂ ਸਾਡੀ ਸੇਵਿੰਗ ਨਿਕਲੀਏ ਇੰਨੀ
ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਐ ਬਿਲਕੁਲ ਤੁਹਾਡੀ ਉਹ ਫਿਰ ਨਾ ਉਸ ਟਮ ਇੰਝ ਲੱਗਦਾ ਫਰੀ ਦੇ ਪੈਸੇ ਨੇ ਜੋੜੇ ਆਪਾਂ ਹੀ ਹੁੰਦੇ ਨੇ ਬਟ ਉਸ ਟਾਈਮ ਸਾਨੂੰ ਲੱਗੇਗਾ ਤੇ ਫ੍ਰਰੀ ਦੇ ਨੇ ਸਾਡੇ ਕੋਲ ਅਸੀਂ ਜੋੜੇ ਸੀ ਜਾਂ ਜਿੱਦਾਂ ਵੀ ਸੀ ਉਸ ਟਾਈਮ ਸਾਨੂੰ ਅਸੀਂ ਕਿਸੇ ਵੀ ਸਾਨੂੰ ਕਦੇ ਕੋਈ ਚੀਜ਼ ਲੈਣੀ ਐ ਸਾਨੂੰ ਕੋਈ ਐਡਮਿਸ਼ਨ ਕਰਾਣਾ ਆਪਣਾ ਹੀ ਜਿਵੇਂ ਅੱਜ ਕੱਲ੍ਹ ਬੱਚੇ ਜੋੜ ਲੈਂਦੇ ਨੇ ਚਲੋ ਆਪਣੀ ਐਡਮਿਸ਼ਨ ਵਾਸਤੇ ਕੰਮ ਆ ਗਏ ਆਪਣੇ ਬੁੱਕਸ ਵਾਸਤੇ ਕੰਮ ਆ ਗਏ ਆਪਣੇ ਡਰੈਸ ਵਾਸਤੇ ਕੰਮ ਆ ਗਏ ਜਾਂ ਕਿ ਫੈਮਿਲੀ ਵਿੱਚ ਲੋੜ ਪਈ, ਬੰਦਾ ਤੋੜ ਗਿਆ ਵੀ, ਮੰਮੀ ਪਾਪਾ ਨੂੰ ਦੇ ਦਿੰਦਾ, ਚਲੋ ਤੁਸੀਂ ਇਹਦੇ ਚ ਥੋੜਾ ਜਿਹਾ ਖਰਚਾ ਕਰਲ ਲੋ, ਬਹੁਤਬ, ਬਹੁਤ ਜਰੂਰੀ ਹੁੰਦੀ ਹੈ, ਅੱਜ ਕੱਲ ਦੇ ਟਾਈਮ ਵਿੱਚ ਸੇਵਿੰਗਸ। ਕਰਨਾ, ਇਨਵੈਸਟਮੈਂਟ ਕਰਨ ਨਾ, ਇਨਵੈਸਟਮੈਂਟ ਤੁਸੀਂ ਛੋ ਛੋਟੀ, ਅੱਜ ਕੱਲ ਤਾਂ ਜਿਵੇਂ ਗਲੀਆਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਲੇਡੀਜ਼ ਨਾ ਛੋਟੀ-ਛੋਟੀ ਕਮੇਟੀਆਂ ਵੀ ਪਾ ਲੈਂਦੀਆਂ ਨੇ, ਇੱਕ ਸਾਡੇ ਇੱਥੇ ਕਮੇਟੀ ਪਾਾਈ ਸੀ, ਹੰਡਰਡ ਰੁਪੀਜ਼ ਪਰ ਵੀਕ ਦਿੰਦੀਆਂ ਨੇ। ਉਹ ਵੀ ਵਧੀਆ ਹੈ, ਪਰ ਵੀਕ ਚ ਕਈ ਮੰਥਲੀ ਟੂ- ਥਠਾਉਸੈਂਡ ਦੀ ਥੱਰੀ ਥਾਉਜੈਂਡ ਵੀ ਫਾਈਵ ਹੰਡਰਡ, ਪਰ ਵੀਕ ਹੋ ਗਿਆ ਹਰ ਹਫ਼ਤੇ ਵੀ ਕਈ ਤਰ੍ਹਾਂ ਦੀਆਂ ਕਮੇਟੀਆਂ ਪੈਣ ਲੱਗ ਗਈਆਂ, ਚਲੋ ਕਿਸੇ ਨਾ ਕਿਸੇ ਤਰੀਕੇ ਨਾਲ, ਬੰਦਾ ਸੇਵਿੰਗ ਤਾਂ ਕਰੇ।
ਹਾਂਜੀ। ਪਰ ਕਮੇਟੀ ਤੋਂ ਵਧੀਆ ਤਾਂ ਐ ਈ ਏ, ਜਿਵੇਂ ਕਿ ਮੰਥਲੀ ਦੇ ਕਈ ਦਿੰਦੇ ਟੂ ਠਾਉਸੈਂਡ ਰੁਪਏ। ਕਮੇਟੀ ਦਿੰਦੇ ਆ, ਅਈ ਅ ਟੂ ਥਸਡ ਤੁਸੀਂ ਕੋਈ ਬੈਂਕ ਵਿਚ ਦਵੋ ਨਾ, ਬੈਂਕ ਵਿਚ ਸੇਵ ਕਰਾਵੋ। ਫੇਿਰ ਉਹ ਆਪਣੇ ਵਲੋਂ ਵਿਆਜ ਵੀ ਦਿੰਦੇ ਆ, ਬੈਂਕ ਆਲੇ ਟੈਨ ਪ੍ਰਤੀਸ਼ਤ।
ਹਾਂਜੀ, ਉੱਥੇ ਬਿਲਕੁਲ ਡੰ, ਬਿਲਕੁਲ ਸਹੀ ਕਰਦੇ ਜੀ, ਉਹਦੇ ਵਿੱਚ ਸਾਨੂੰ ਥੋੜਾ ਟਾਈਮ ਟਸਟ ਮਿਲ ਜਾਂਦਾ ਹੈ, ਮਿਊਚੁਅਲ ਫੰਡ ਵਿੱਚ ਲਗਾਉਂਦੇ ਨੇ ਲੋਕੀ ਪੈਸੇ ਐਫ ਡੀ ਵਿੱਚ ਲਗਾ ਦਿੰਦੇ ਨੇ, ਚਲੋ ਇੰਨੇ ਸਾਲ ਬਾਅਦ ਇੰਨਾ ਪੈਸਾ ਮਿਲ ਜਾਏਗਾ ਫਿਕਸ। ਫਿਕਸ ਡਿਪੋਜਿਟ ਹੋ ਜਾਂਦਾ ਸਾਡੇ।
ਹਾਂਜੀ, ਚਲੋ ਠੀਕ ਹੈ ਦੀਦੀ, ਸਤਿ ਸ੍ਰੀ ਅਕਾਲ।
ਹਾਂਜੀ, ਹਾਂਜੀ ਠੀਕ ਹੈ ਜੀ।
ਠੀਕ ਹੈ, ਠੀਕ।